ਹੈਲੋ ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ
ਸਤਿ ਸ਼੍ਰੀ ਅਕਾਲ ਭੈਣ ਜੀ ਹੋਰ ਕੀ ਹਾਲ ਹੈ।
ਹਾਂਜੀ ਵਧੀਆ ਤੁਸੀਂ ਸੁਣਾਓ ਹੋਰ ਕੀ ਕਰਦੇ ਪਏ ਸੀਂ
ਕੁਛ ਨਹੀਂ ਬੈਠੇ ਹੋਏ ਸੀ।
ਅੱਛਾ ਹੋਰ ਰੋਟੀ ਖਾ ਲਈ
ਨਹੀਂ ਭੈਣ ਜੀ ਹਲੇ ਬਣਾਉਣੀ ਆ
ਅੱਛਾ ਹੋਰ ਕੀ ਬਣਾ ਲੈ ਆ ਤੁਸੀਂ ਅੱਜ
ਅੱਜ ਅਸੀਂ ਰਾਜਮਾਂ ਬਣਾਏ ਸੀ ਭੈਣ ਜੀ।
ਅੱਛਾ, ਹੋਰ ਚਾਵਲ ਵੀ ਬਣਾਏ ਹੋਏ ਨਾਲ?
ਹਾਂਜੀ ਕੱਲ੍ਹ ਰਾਤ ਦੇ ਪਏ ਦੇ ਸੀ ਸਾਡੇ, ਉਹ ਵੇ ਦੁਪਹਿਰੇ ਹੋ ਗਿਆ।
ਅੱਛਾ, ਹੋਰ ਸੁਣਾਓ।
ਹੋਰ ਭੈਣ ਜੀ ਵਧੀਆ।
ਹੋਰ ਭੈਣ ਜੀ। ਭੈਣ ਜੀ, ਤਾਡੇ ਸੂਟ ਆਏ ਸੀ ਸਿਪਨੇ।
ਅੱਛਾ।
ਤੁਆਡੇ ਮੰਮੀ ਤਾਡੇ ਸੂਟ ਦੇ ਗਏ ਸੀ, ਚਾਰ ਹਾਂਜੀ, ਚਾਰ ਸੂਟ ਦੇ ਗਏ ਸੀ। ਤੇ ਮੈਂ ਇਸ ਕਰਕੇ ਫੋਨ ਕੀਤ ਤਾਂ ਤਾਨੂੰ ਮੈਂ ਕਿਹਾ ਪੁੱਛਾਂ, ਕੀ ਬਣਾਣਾ ਏ ਉਹਨਾਂ ਸੂਟਾਂ ਦਾ। ਵੀ ਅੱਜ ਕੱਲ ਟਰੈਂਡ। ਨਹੀਂ ਭੈਣ ਜੀ, ਅੱਜ ਕੱਲ ਨਾ ਅਹ-ਟਰੈਂਡ ਫਰਸ਼ੀ ਸਲਵਾਰਾਂ ਦਾ ਵੀ ਬਹੁਤ ਚੱਲਦਾ ਵਿਆ ਨਾ, ਇਸ ਕਰਕੇ ਮੈਂ ਕਿਹਾ ਚੱਲ ਮੈਂ ਕੋਲ ਕਰਕੇ ਨਾ ਪੁੱਛਦੀ ਆਂ। ਦੱਸਦੋ ਤੁਸੀਂ ਮੈਨੂੰ, ਕੀ ਕੀ ਬਣਾਣਾ ਐ ਸੂਟਾਂ ਦਾ।
ਜੋ ਤਾਨੂੰ ਭੈਣ ਜੀ ਚੰਗਾ ਲੱਗਦਾ, ਤੁਸੀਂ ਬਣਾ ਦੇਣਾ।
ਅੱਛਾ ਮੇਰੀ ਗੱਲ ਸੁਣੋ, ਪਿੰਕ ਸੂਟ ਦੀ ਫਰਸ਼ੀ ਸਲਵਾਰ ਬਣਾਦਾਂ?
ਹਾਂਜੀ, ਬਣਾ ਦੇਣਾ।
ਤੇ ਦੂਸਰੇ ਸੂਟ ਦੀ, ਜਿਹੜਾ ਪੀਲਾ ਸੂਟ ਏ ਉਹਦੀ ਪਲਾਜ਼ੋ ਬਣਾ ਦਾਂਗੀ ਮੈਂ।
ਹਾਂਜੀ।
ਤੇ ਜਿਹੜਾ ਕੋਟਨ ਦਾ ਇੱਕ ਸੂਟ ਤਾਡਾ ਫਿੱਕ ਕਾ ਜਿਆ, ਉਹਦੇ ਕਟਾਵਾਂ ਵਾਲੇ ਪਉਂਚੇ ਬਣਾ ਦਾਂਗੀ।
ਹਾਂਜੀ।
ਤੇ ਇੱਕ ਦਾ ਦੇਖਲੋ ਇੱਕ ਦਾ ਕੀ ਬਣਵਾਣਾ ਐ ਤੁਸੀਂ, ਖੁਲਾ ਪਜਾਮਾ ਬਨਾਣਾ ਐਂ ਤੇ ਜਾਂ ਕੁਛ ਹੋਰ ਬਣਾਣਾ ਐ।
ਤੁਸੀਂ ਖੁਲਾ ਈ ਬਣਾ ਦੇਣਾ।
ਹੈਲ, ਅੱਛਾ ਤੇ ਭੈਨ ਜੀ ਲੈਸਾਂ ਵਗੈਰਾ ਲਗਾਨੀਆਂ ਨੇ।
ਹਾਂਜੀ ਭੈਣ ਜੀ, ਜਿਸ ਤਰ੍ਹਾਂ ਤੁਸੀਂ ਬਨਾਨਾ ਉਸ ਤਰ੍ਹਾਂ ਬਨਾ ਲਓ।
ਚਲੋ ਕੋਈ ਨੀ, ਮੈਂ ਉਸ ਤਰਾਂ ਈ ਬਣਾ ਦਾਂਗੀ। ਤੇ ਤੁਆਡੇ ਦੁਪੱਟੇ ਵੀ ਵਿੱਚ ਸੀ। ਤੁਸੀਂ ਦੁਪੱਟੇ ਨੀ ਸੀ ਕੱਢੇ ਵਿੱਚੋਂ?
ਨਈਂ ਭੈਣ ਜੀ, ਸਾਰਾ ਕੁਝ ਵਿੱਚ ਚੇ ਈ ਐ। ਹੈਲੋ, ਹਾਂਜੀ ਭੈਣ ਜੀ।
ਹਾਂਜੀ, ਹੋਰ। ਕੋਈ ਨੀ ਮੈਂ ਫੇਰ, ਲੈਸਾਂ ਲਾ ਕੇ ਨਾ ਤਾਡੇ ਸੂਟ ਵਧੀਆ ਵਾਲੇ ਬਣਾ ਦਾਂਗੀ, ਕਰ
ਹਾਂਜੀ, ਹਾਂਜੀ।
ਹੋਰ ਸੁਣਾਓ। ਬਸ ਕੋਈ ਨੀ, ਅਗਲੇ ਹਫ਼ਤੇ ਤਾਨੂੰ ਮਿਲ ਜਾਣਗੇ ਸੂਟ।
ਹਾਂਜੀ, ਕੋਈ ਨੀ।
ਹਾਂਜੀ, ਅਗਲੇ ਹਫ਼ਤੇ ਤਾਨੂੰ ਮੈਂ ਨਾ ਸੂਟ ਮਿਲ ਜਣਗੇ।
ਹਾਂਜੀ ਹਾਂਜੀ, ਹੋਰ ਵਧੀਆ ਭੈਣ ਜੀ।
ਹੋਰ ਭੈਣ ਭੈਣ ਜੀ ਬੇਟਾ ਠੀਕ ਤੁਆਡਾ।
ਹਾਂਜੀ।
ਤਾਡੇ-ਅ-ਮ-ਬ ਉਹ ਆਏ ਦੇ ਸੀ, ਤਾਡੇ ਬਟਾਲੇ ਤੋਂ ਭੈਣ ਜੀ ਆਏ ਸੀ। ਚਲੇ ਗਏ ਨੇ ਓਹ। ਹੈਲੋ।
ਹਾਂਜੀ ਭੈਣ ਜੀ, ਤੁਆਡੇ ਪਿੱਛੇ ਬੜੀ ਆਵਾਜ਼ ਆਂਦੀ ਪਈ ਐ।
ਮੈਂ ਕਿਆ ਤਾਡੇ ਬਟਾਲੇ ਤੋਂ ਭੈਣ ਜੀ ਆਏ ਦੇ ਸੀ, ਚਲੇ ਗਏ ਨੇ ਉਹ?
ਹਾਂਜੀ, ਹਾਂਜੀ ਹਾਂਜੀ। ਹਾਂਜੀ, ਸਾਲ ਬਾਅਦ ਆਣਾ ਹੁੰਦਾ। ਠੀਕ ਏ ਭੈਣ ਜੀ। ਠੀਕ ਹੈ ਜਿਸ ਤਰ੍ਹਾਂ ਦਾ ਕੋਈ ਹਾਂਜੀ ਠੀਕ ਰਿਹਾ
ਹਾਂਾਂ ਹਾਂ ਹਾਂ ਕਿਉਂਕਿ ਅੱਜ ਕੱਲ ਪਤਾ ਨਾ ਨਨਾਨਾ ਦਾ ਹਿਸਾਬ ਉਹ ਸੁਭਾਅ ਥੋੜਾ ਹੁੰਦਾ ਹੈ ਨਾ ਥੋੜਾ ਆ ਕੇ ਰੋਬ ਪਾਉਂਦੀਆਂ ਨੇ ਠੀਕ ਸੀ ਤੇ ਸਾਡੇ ਭੈਣ ਜ ਵੀ ਬਹੁਤ ਚੰਗੇ ਨੇ ਸਾਡੇ ਭੈਣ ਜ ਪੰਜਾਬ ਰਹਿੰਦੇ ਨੇ ਇੱਕ ਇੱਧਰ ਰਹਿੰਦੇ ਨੇ ਇੰਨੇ ਚੰਗੇ ਨੇ ਨਾ ਬਹੁਤ ਹੀ ਚੰਗੇ ਨੇ ਹੋਰ ਸੁਣਾਓ
ਹੋਰ ਭੈਣ ਜੀ ਵਧੀਆ
ਭੈਣਜੀ ਕਿੰਨਾ ਆਨੰਦ ਨੇ ਤੁਸੀਂ ਉਹ ਨੀ ਬਣਾਉਂਦੇ ਪੱਤੇ ਨੀ ਬਣਾਉਂਦੇ ਫਿਰ ਅਜ ਕੱਲ ਅੱਛਾ ਕਦੇ ਨੀ ਬਣਾਏ ਤੁਸੀਂ ਹਾਂਜੀ ਕੋਈ ਨੀ ਭੈਣ ਜੀ ਮੈਂ ਬਣਾਵਾਂਗੀ ਨਾ ਤੁਹਾਨੂੰ ਖਵਾਵਾਂਗੀ ਜ਼ਰੂਰ ਖੁਵਾਵਾਂਗੇ
ਹੋ
ਹੈਲੋ ਪਤਾ ਕੀ ਗੱਲ ਉਹਨੂੰ ਨਾ ਭੈਣ ਜੀ ਮਿਹਨਤ ਬਹੁਤ ਲੱਗਦੀ ਉਹਨੂੰ ਪੂਰੇ ਦੋ ਘੰਟੇ ਲੱਗ ਜਾਂਦੇ ਨੇ
ਹਾਂਜੀ
ਬਹੁਤ ਜ਼ਿਆਦਾ ਪਤਾ ਕੀ ਗੱਲ ਪੂਰੇ ਦੋ ਘੰਟੇ ਲੱਗਦੇ ਨੇ ਇਸ ਕਰਕੇ ਮੈਂ ਨਾ ਪਹਿਲਾਂਨੂੰ ਲਿਆ ਧੋਵੋ ਫਿਰ ਛਿੱਲੋ ਉਤੋਂ ਫਿਰ ਬੇਸਨ ਘੋਲੋ ਉਹਦੇ ਵਿੱਚ ਫੇਿਰ ਵੇਸਣ ਘੋਲ ਕੇ ਵਿੱਚ ਤੇਲ ਸਾੜ ਕੇ ਪਾਓ ਲਸਣ ਛਿੱਿਲ ਕੇ ਪਾਓ ਫਿਰ ਜਵਾੈਨ ਜੀਰਾ ਸੁੱਕਾ ਧਨੀਆ ਹਿੰਗ ਬੜਾ ਸਮਾਨ ਵਿੱਚ ਪਾਉਣਾ ਪੈਂਦਾ ਵ ਆਮਚੂੂਰ ਤੇ ਫੇਰ ਉਹਦੀਆਂ ਮਤਲਬ ਕੀ ਪੂਣੀਆਂ ਕਰਨੀਆਂ ਪੈਂਦੀਆਂ ਨੇ ਬੜਾ ਮਤਲਬ ਕਿ ਦੋ ਘੰਟੇ ਪੂਰੇ ਚਾਹੀਦੇ ਹੀ ਨੇ ਚਾਹੀਦੇ ਨੇ ਫੇਿਰ ਧਾਗੇ ਨਾਲ ਲਪੇਟ ਕੇ ਕੁੱਕਰ ਚ ਮਤਲਬ ਕਿ ਥੱਲੇ ਤੇਲ ਤੇਲ ਵੀ ਵਿੱਚ ਪਾਉਣਾ ਪੈਂਦਾ ਵ
ਅੱਛਾ ਜੀ
ਤੇਲ ਪਾਉਣਾ ਪੈਂਦਾ ਫੇਿਰ ਮਤਲਬ ਕਿ ਵਧੀਆ ਬਣਦੇ ਨੇ ਬਹੁਤ ਸਵਾਦ ਬਣਦੇ ਨੇ ਭੈਣ ਜੀ ਜਦੋਂ ਵੀ ਮੈਂ ਬਣਾਵਾਂਗੀ ਨਾ ਤੁਹਾਨੂੰ ਖਵਾਵਾਂਗੀ ਜ਼ਰੂਰ
ਹਾਂਜੀ ਭੈਣ ਜ
ਜ਼ਰੂਰ ਖਵਾਵਾਂਗੇ ਹੋਰ ਸੁਣਾਓ
ਹੋਰ ਵਧੀਆ ਭੈਣ ਜੀ
ਹਮ ਹਮ ਹਮਾਂ ਹੋਰ ਵੀਰ ਚ ਠੀਕ ਨੇ
ਹਾਂਜੀ ਹਾਂਜੀ ਭੈਣ ਜੀ ਆ ਗਏ ਨੇ ਦੁਕਾਨ ਤੋਂ ਬਾਜ਼ਾਰ ਗਏ ਨੇ ਜਿਹੜਾ ਸਬਜ਼ੀ ਵਗੈਰਾ ਹਾਂਜੀ ਸਬਜ਼ੀ ਸੁਬਜੀ ਲਾ ਰ ਸਵੇਰ ਵਾਸਤੇ ਲੈਣਗੇ ਨਾ ਫੇਰ
ਅੱਛਾ ਹਾਂਜੀ
ਹ
ਸਵੇਰ ਵਾਸਤੇ ਵੀ ਜ਼ਰੂਰੀ ਹੁੰਦੀ ਕਿਉਂਕਿ ਅੱਜ ਕੱਲ ਸਬਜ਼ੀਆਂ ਦੇ ਬੱਚੇ ਕੋਈ ਖਾਂਦੇ ਨੀ ਹੈਗੇ ਬੱਚਿਆਂ ਨੂੰ ਮਨਪਸੰਦ ਦੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ
ਹਾਂਜੀ
ਹੋਰ ਸੁਣਾਓ ਭੈਣ ਜੀ ਬਸ ਕੋਈ ਨੀ ਮੈਂ ਤੁਹਾਡੇ ਨਾ ਅਗਲੇ ਹਫ਼ਤੇ ਚਿਕਨ ਸੂਟ ਤੁਹਾਨੂੰ ਨਾ ਭੇਜ ਦੇਵਾਂਗੀ ਬਣਾ ਕੇ
ਅੱਛਾ ਅੱਛਾ
ਨਹੀਂ, ਤੁਸੀਂ ਆਪ ਹੀ ਚੱਕਰ ਲਗਾ ਲੈਣਾ, ਘਰ ਇੱਕ।
ਹਾਂਜੀ, ਕੋਈ ਨਹੀਂ।
ਭੈੰਜੀ, ਰਾਤ ਨੂੰ ਤੁਸੀਂ ਸੈਰ ਨੀ ਕਰਦੇ?
ਨਾ ਭੈਣ ਜੀ, ਸੈਰ ਓਦਾਂ ਹੀ ਬੜੀ ਹੋ ਜਾਂਦੀ।
ਨਹੀਂ -ਨਹੀਂ ਭੈਣ ਜੀ, ਸੈਰ ਕਰਨੀ ਬਹੁਤ ਜ਼ਰੂਰੀ। ਇੱਕ ਵਾਰੀ, ਤੁਸੀਂ ਆਏ ਸੀ ਨਾ, ਤੇ ਬੜੇ ਹੈਲਦੀ ਲੱਗਦੇ ਵਏ ਸੀ। ਤੇ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ, ਬੀ ਸੈਰ ਕਰਿਆ ਕਰੋ ਡੇਲੀ।
ਜੀ, ਉਥੇ ਬੜੀ ਸੈਰ ਹੋ ਜਾਂਦੀ।
ਹਾਂ। ਨਹੀਂ -ਨਹੀਂ ਭੈਣ ਜੀ, ਜ਼ਰੂਰ ਕਰਿਆ ਕਰੋ ਸੈਰ, ਕਿਉਂਕਿ ਸੈਰ ਸ਼ਰੀਰ ਵਾਸਤੇ ਬਹੁਤ ਜ਼ਰੂਰੀ ਹੈ।
ਹਾਂਜੀ।
ਹੋਰ ਸੁਣਾਓ।
ਹੋਰ, ਭੈਣ ਜੀ ਵਧੀਆ।
ਹੋਰ ਵਧੀਆ, ਬਸ ਮੈਂ ਵੀ ਰੋਟੀ ਖਾਧੀ ਸੀ। ਮੂੰਗੀ ਧੂਤੀ ਦਾਲ ਬਣਾਈ ਏ, ਬਣਾਈ ਸੀ ਮੂੰਗੀ ਧੂਤੀ ਦਾਲ ਬਣਾਈ ਸੀ। ਫਿਰ, ਨਾਲ ਬੱਚੇ ਕਹਿਣ ਲੱਗੇ, ਮੰਮੀ, ਪਕੌੜੇ ਬਣਾਓ। ਫਿਰ ਪਕੌੜੇ। ਬਣਾਏ, ਆਲੂ-ਪਿਆਜ਼ਾਂ ਵਾਲੇ। ਤੁਹਾਨੂੰ ਪਤਾ, ਗਰਮੀ ਇੰਨੀ ਹੁੰਦੀ। ਬੱਚੇ ਰੋਅਬ ਪਾਉਂਦੇ ਨੇ, ਮੰਮੀ, ਆਹ ਬਣਾ ਦੋ, ਮੰਮੀ ਆਹ ਬਣਾ ਦੋ। ਗੈਸ ਅੱਗੇ ਖੜੇ ਵੀ ਨਹੀਂ ਹੋਇਆ ਜਾਂਦਾ, ਫਿਰ ਬਣਾਉਣੇ ਪੈਂਦੇ ਨੇ ਬ ਬੱਚਿਆਂ, ਕਾਰਨ। ਹੋਰ ਸੁਣਾਓ? ਹੈਲੋ। ਹੈਲੋ, ਹੈਲੋ। ਹੈਲੋ। ਹੈਲੋ, ਹਾਂਜੀ। ਹੈਲੋ, ਹੈਲੋ, ਹੈਲੋ। ਹੈਲੋ, ਹੈਲੋ, ਹੈਲੋ। ਹੈਲੋ। ਹੈਲੋ।